ਸਤਿ ਸ੍ਰੀ ਅਕਾਲ ਜੀ, ਵਧੀਆ- ਵਧੀਆ ਜੀ ਤੁਸੀ ਸੁ ਸੁਣਾਓ ਠੀਕ-ਠਾਕ। ਹੋਰ ਘਰ ਪਰਿਵਾਰ ਸਭ ਵਧੀਆ।
ਸਭ ਵਧੀਆ ਸਭ ਮੌਜ ਮਸਤੀ ਭਗਵਾਨ ਦੀ ਦਇਆ ਹੈ।
ਚਲੋ ਠੀਕ ਈ ਚਾਹੀਦਾ ਸਭ ਮੈ ਤੇ ਬੋਲ ਲੱਗੀ ਸੀ ਮੈ ਕਿਹਾ ਬਿਰਿਆਨੀ ਬਣਾਣੀ ਆ ਤੁਆਡੇ ਤੋ ਪੁੱਛਦੀ ਆ ਰੈਸਪੀ ਵੀ ਕਿਵੇ ਬਣਾਈ ਦਾ, ਤੁਸੀ ਬਣਾਦੇ ਹੋ ਨਾ ਬੋਤ ਵਧੀਆ।
ਹਾਂ ਵੈਜ ਬਿਰਿਆਨੀ ਨਾ ਅੱਛੀ ਲੱਗਦੀ ਓ ਬਣਾਏ
ਟੇਸਟੀ ਬਣੀ ਸੀ। ਖਾਈ ਆ ਮੈ ਏਕ ਵਾਰ ਤੇ ਮੈਨੂੰ ਦੱਸੋ ਮੈ ਵੀ ਬਣਾਵਾਂ ਬੱਚੇ ਅਆਜ ਜਿਦ ਕਰਦੇ ਪਏ ਨੇ
ਹਾਂ ਚਲੋ ਤੁਸੀ ਇਕ ਤੇ ਪੈਲੇ ਵੈਜੀਟੇਬਲ ਜਿੜੀਆਂ ਤੁਸੀ ਪਾਣੀਆਂ ਵੀ ਜਿਸ ਰ੍ਹਾਂ ਬੰਦ ਗੋਭੀ, ਸ਼ਿਮਲਾ ਮਿਰਚ 'ਚ ਗੋਭੀ ਦੂਜੀ ਫੁੱਲ ਗੋਭੀ ਹੋ ਗਈ ਆਲੂ ਵੀ ਅਹ ਘਰ ਲੋ ਬਰੋਕਲੀ ਹੋ ਗਈ ਪਨੀਰ ਵਗੈਰਾ ਤੇ ਬਾਅਦ ਚੋ ਪਾਣੇ ਪਿਆਜ ਏ ਨਾ ਜਿਸਰਾ ਤੁਸੀ ਕੱਟੇ ਜਿਸਰਾ ਅਸੀ ਬਰੀਕ, ਬਰੀਕ ਮਤਲਬ ਪਤਲੇ ਤੇ ਲੰਬੇ ਨਈ ਕੱਟਦੇ ਹੈਗੇ ਓ ਉਸ ਤਰ੍ਹਾਂ ਦੇ ਕੱਟ ਲੈਣੇ ਨੇ ਅਦਰਕ ਲਸਣ ਦਾ ਪੇਸਟ ਚਾਈਦਾ ਤੇ ਧਨੀਆ, ਪੁਦੀਨਾ ਉਨੂੰ ਗਰਾਇੰਡ ਕਰ ਲੈਣਾ ਥੋੜ੍ਹਾ ਜਿਸ ਰਾਂ ਜਿੰਨਾ ਧਨੀਆ, ਜਿੰਨਾ ਧਨੀਆ ਐ ਨਾ ਅਹ ਪੁਦੀਨਾ ਉਸ ਤੋਂ ਅੱਧਾ ਲੈਣਾ ਏ ਓ ਦੋਨਾ ਨੂੰ ਕੱਠਾ ਗ੍ਰਾਇੰਡ ਕਰ ਲਿੱਤਾ
ਅਛਾ ਬਿਨਾ ਕੁਛ ਪਾਏ ਦੋਨਾ ਨੂੰ ਈ ਗ੍ਰਾਇੰਡ ਕਰਨੈ
ਹਾਂ- ਹਾਂ ਓਨਾਂ ਨੂੰ ਮਤਲਬ ਧੋ ਧਾ ਕੇ ਜਿਸ ਰ੍ਹਾਂ ਓਨਾ ਨੂੰ ਮਤਲਬ ਹਾਂ ਗਰਾਈਂਡ ਤੇ ਪਿਆਜ ਤੁਸੀ ਕੱਟੇ ਨਾ ਪੈਲੇ ਤੁਸੀ ਉਨੂੰ ਤੇਲ 'ਚ ਫਰਾਈ ਕਰ ਲੈਣਾ ਏ ਫਿਰ ਉਨੂੰ ਕੱਢ ਕੇ ਨਾ ਜਿਸਰ੍ਹਾ ਕਿਸੀ ਪੇਪਰ ਤੇ ਥੋੜਾ ਉਨੂੰ ਸੁੱਕਣ ਲਈ ਜ ਰੱਖ ਦੇਣਾ ਓ ਫਿਰ ਥੋੜੇ ਕ੍ਰਿਸਪੀ ਹੋਣਗੇ ਫਿਰ ਉਨੂੰ ਗ੍ਰਾਇੰਡ ਕਰਨਾ ਏ ਓਦਾ ਥੋੜ੍ਹਾ ਪਾਊਡਰ ਜੇ ਹਾਂ।
ਠੀਕ ਐ ਉਨੂੰ ਓ ਫਰਾਈ ਕਰਕੇ ਗ੍ਰਇੰਡ ਕਰਨੈ ਠੰਡਾ ਕਰਕੇ ਠੀਕ ਐ ਜੀ।
ਗ੍ਰਾਈੰਡ ਕਰਨੈ ਫਿਰ ਤੁਸੀ ਕੜਾਈ 'ਤੇ ਮਤਲਬ ਜਿਸਦਾ ਤੇਲ ਚੜ੍ਹਾਇਆ ਤੇ ਇਕ ਇਕ ਨਾ ਪੈਲੇ ਚਾਵਲਾਂ ਨੂੰ ਭਿਗੋ ਕੇ ਰੱਖ ਦੇਣਾ ਘੰਟਾ ਜਿਸ ਤਰ੍ਹਾਂ ਭਿਗੇ ਰੈਣ। ਬਾਸਮਤੀ ਲੱਗਦੇ ਨਾ ਏਦੇ 'ਚ ਬਰਿਆਨੀ ਚ ਥੋੜ੍ਹੇ ਲੰਬੇ।
ਹਾਂ, ਲੰਬੇ ਚਾਵਲ
ਹਾਂ, ਤੇ ਤੁਸੀਂ ਕੜਾਈ ਰੱਖੀ ਤੇਲ ਪਾਇਆ ਸਭ ਤੋਂ ਪੈਲੇ ਅਦਰਕ, ਲਸਣ ਪਾਣਾ ਏ ਤੇਜ ਪੱਤਾ। ਅਦਰਕ, ਲਸਣ ਪਾਇਆ ਤੇ ਓ ਨਈ। ਏਨੂੰ ਵੀ ਗਰਾਇੰਡ ਕਰਕੇ ਇਦਾ ਵੀ ਤੁਸੀਂ ਪੇਸਟ ਬਣਾ ਲੈਣਾ ਹਾਂ ਪੇਸਟ ਬਣਾ ਖਾਣਾ ਏਦਾ ਮੰਨ ਲੋ ਇੱਕ ਗਲਾਸ ਚਾਵਲ ਲੇ ਤੇ ਤੁਆਡੇ ਘੱਟੋ ਘੱਟ ਤਿੰਨ ਚਮਚ ਅਦਰਕ, ਲਸਣ ਦੇ ਅਦਰਕ, ਲਸਣ ਦੇ ਪੇਸਟ ਦੇ ਹੋਣ। ਤਿੰਨ ਚਮ, ਹਾਂ। ਫਿਰ ਪਿਆਜ ਵੀ ਘਟੋ ਘੱਟ ਜੇ ਸਈ ਗਲਾਸ ਏ ਤੇ ਤਿੰਨ ਵੱਡੇ-ਵੱਡੇ ਪਿਆਜ਼ ਹੋਣ।
ਹ। ਰਾਈਸ ਨੂੰ ਘੰਟਾ ਦੋ ਘੰਟੇ ਪਹਿਲੇ ਭਿਓ ਦੀਏ ਘੰਟਾ ਬੌਤ ਏ।
ਹਾਂ, ਹਾਂ ਭਿਗੋ ਕੇ ਰੱਖੋ ਸਭ ਤੋਂ ਪੈਲੇ ਤੁਸੀਂ ਅਦਰਕ, ਲਸਨ ਪਾਇਐ ਓਨੂੰ ਭੁਨਿਐ। ਫਿਰ ਤੁਸੀਂ ਟਮਾਟਰ ਵੀ ਗਰਾਇੰਡ ਕਰਕੇ ਇਦੇ 'ਚ ਪਾਉਣੇ ਨੇ ਤੇ ਦੋ ਹਾਂ ਜਿਸਦਾ ਤਿੰਨ ਪਿਆਜ ਤੇ ਦੋ ਕੇ ਟਮਾਟਰ ਲੈ ਲੋ ਮੀਡੀਅਮ ਸਾਈਜ਼ ਦੇ। ਉਨੂੰ ਵੀ ਗ੍ਰਾਇੰਡ ਕੀਤਾ ਅਦਰਕ, ਲਸਣ ਪਾਣ ਤੋਂ ਬਾਅਦ ਟਮਾਟਰ ਪਾਇਆ। ਹਰ ਸੁੱਕਾ ਧਨੀਆ ਓ ਵੀ ਪਾਣੈ ਫਿਰ ਧਨੀਏ ਪੁਦੀਨੇ ਦੀ ਜੇੜੀ ਏ
ਓ ਜੇੜੀ ਆਪਾਂ।
ਹਾਂ, ਹਾਂ ਓ ਡਾਲਣੀ ਹੈਗੀ ਐ ਔਰ ਲਾਸਟ ਚ ਫਿਰ ਤੁਸੀਂ ਓ ਪਿਆਜ ਵੀ ਜੇੜੇ ਕੀਤੇ ਨਾ ਓ ਵੀ ਡਾਲ ਨੇ ਵੇ ਹਾਂ। ਤੇ ਥੋੜ੍ਹਾ ਦਹੀਂ ਡੱਲੇਗਾ ਅੱਧੀ ਕ ਕਟੋਰੀ ਹਾਂ। ਗਰਮ ਮਸਾਲਾ ਥੋੜ੍ਹਾ ਪੈ ਗਿਆ ਨਮਕ, ਮਿਰਚ। ਆਪਣੇ ਹਿਸਾਬ ਦਾ ਹਾਂ ਨਮਕ ਮਿਰਚ ਦੇ ਸਾਬ ਦਾ ਆਪਣੇ ਪਰ ਜਦ ਤੁਸੀਂ ਐਥ ਤੇਲ ਰੱਖੋਗੇ ਨਾ ਮਤਲਬ ਫਰਾਈ ਕਰਨਾ ਸਭ ਤੋਂ ਪੈਲੇ ਆਲੂ ਵੀ ਜੇੜੇ ਨਾ ਉਨੂੰ ਫਰਾਈ ਕਰਕੇ ਬਾਅਰ ਕੱਢ ਕੇ ਰੱਖ ਲੈਣਾ ਜਿਸ ਤਾ ਪਿਆਜ ਕਰੋਗੇ ਹਾਂ, ਹਾਂ। ਬਾਕੀ ਸਬਜ਼ੀਆਂ ਜਲਦੀ ਹੋ ਜਾਂਦੀਆਂ ਆਲੂ ਨੂੰ ਥੋੜ੍ਹਾ ਟਾਈਮ ਲੱਗਦੈ ਹਾਂ। ਅਤੇ ਬਸ ਫਿਰ ਇਹ ਜਿਸ ਤਰ੍ਹਾਂ ਕਰ ਲਿੱਤੀਆਂਵੇ ਫਿਰ ਸਬਜ਼ੀਆਂ ਨੂੰ ਜਿਸ ਤਰ੍ਹਾਂ ਮਸਾਲਾ ਜਦ ਭੁੰਨ ਜਾੇਗਾ ਨਾ। ਫਿਰ ਇਹਦੇ ਵਿੱਚ ਸਬਜ਼ੀਆਂ ਵੀ ਪਾ ਦੇਣੀ ਹੈ ਵੈਸੇ ਤੁਸੀਂ ਕਿਸੇ ਫਿਰ ਪਤੀਲੇ ਚ ਵੀ ਟ੍ਰਾਂਸ। ਕਰ ਸਕਦੇ ਹੋ ਮੈਂ ਤੇ ਵੈਸੇ ਪਤੀਲੇ ਚ ਹੀ ਤੜਕਾ ਭੁੰਨ ਲੈਂਦੀ ਹਾਂ ਕਈ ਵਾਰ ਜਿਸ ਤਰ ਮਸਾਲਾ ਉਹਦੇ ਚ। ਧੋ ਗਿਆ ਉਹਦੇ ਵਿੱਚ ਫਿਰ ਸਬਜ਼ੀਆਂ ਪਾ ਦਿੱਤੀਆਂ ਤੇ ਚਾਵਲਾਂ ਨੂੰ। ਪਰ ਬੁਆਇਲ ਵੀ ਕਰ ਲੈਣਾ ਥੋੜ੍ਹਾ ਅੱਧਾ ਬੁਆਇਲ ਕਰਨਾ ਹਾ।
ਮਤਲਬ ਥੋੜੇ ਬੋਇਲ ਥੋੜੇ ਉਹਦੇ ਚ।
ਹਾਂ ਹਾਂ ਤੇ ਬੋਆਇਲ ਕਰਨ ਵਕ। ਪ ਧੋਈਏ ਖੜਾ ਮਸਾਲਾ ਵਿੱਚ ਪਾਣਾ ਨਮਕ ਪਾਣਾ ਹੈ। ਥੋੜਾ ਜਿਹਾ ਤੇਲ ਹਾਂ ਹਾਂ ਬਸ ਫਿਰ ਉਹ ਜ ਅੱਧੇ ਬੋਇਲ ਹੋ ਜਾਏਗੇ। ਫਿਰ ਉਹ ਜਿਸ ਸਾ ਮਸਾਲਾ ਆਵੇ ਉਹਦੇ ਸਬਜ਼ੀਆਂ ਪਾ ਦਿੱਤੀਆਂ ਉੱਤੇ ਚਾਵਲ ਪਾ ਦੋ।
ਠੀਕ ਠੀਕ ਹੈ। ਠੀਕ ਹੈ। ਖੁੱਲੇ ਪਤੀਲੇ ਚ ਹੀ ਪਕਾਂ ਦੇ ਹੋ। ਢੱਕ ਕੇ।
ਪਤੀਲੇ ਚ ਫੇਰ ਢੱਕ ਕੇ ਕਈ ਤੇ ਦਮ ਸੇਕ ਕਰ ਲੈਂਦੇ ਨੇ ਉਹ ਇੰਨਾ ਲੰਬਾ ਕੌਣ ਕੰਮ ਕਰੇ। ਬਈ ਆਟਾ ਹਾਂ ਲਗਾਵੇ ਫੇ ਉਹਦੇ ਤੇ ਤਵੇ ਦੇ ਉੱ। ਤੇ ਰੱਖੇ ਨਾ ਇਹ ਇਨਾ ਹੀ ਹੈ। ਪਤੀ ਲ ਢੱਕ ਕੇ ਰੱਖ ਦੋ ਉੱਤੇ ਥੋੜਾ ਵੇਟ ਦੇ ਦੋ ਕੋਈ।
ਭਾਰੀ ਚੀਜ਼ ਰੱਖਦੇ ਬੰਦਾ ਕੁਛ ਵੀ ਬਈ ਸੇਕ ਅੰਦਰ ਭਾਪ ਨਾਲ ਗਲ ਜਾਣੋ।
ਬਸ ਬਾਹਰ ਨਾ ਨਿਕਲੇ ਤੇ ਹਾਂ ਫਿਰ। ਤ ਉਹ ਥੋੜਾ ਜਿਹਾ ਨਿੰਬੂ ਵੀ ਪੈਂਦਾ ਇਹਦੇਚ। ਨਿੰਬੂ ਵੀ ਬਾਚੋ ਹਾਂ ਹਾਂ ਲਾਸਟ ਚ ਐਂਡ। ਨਿੰਬੂ ਪੈਂਦਾ ਕਈ ਤਾਂ ਉੱਤੇ ਫਿਰ ਕਲਰ ਵੀ ਪਾਂਦੇ ਨਾ ਦੁੱਧ ਚ ਪਾ ਕੇ ਜੇੜਾ ਚਾਵਲ ਪਾਏ ਉੱਤੇ। ਉਹਨੂੰ ਹਾਂ ਕਲਰ ਵੀ ਪਾ ਦਿੰਦੇ ਨੇ ਥੋੜਾ ਕਲਰਫੁਲ ਜੇ ਜਿਸ ਤਰ੍ਹਾਂ ਦੇ ਪ੍ਰਜੈਂਟ। ਟੇਸ਼ਨ ਥੋੜੀ ਵਧੀਆ ਹੋ ਜਾਂਦੀ ਹੋਰ।
ਅੱਛਾ ਅੱਛਾ ਜੀ।
ਹਾਂ।
ਚਲੋ ਬਣਾਵਾਂਗੀ ਮੈਂ ਵੀ ਐਵੇਂ ਟਰਾਈ ਕਰਾਂਗੀ ਸੌਖਾ ਹੈ ਏਡਾਖ। ਔਖਾ ਤਾਂ ਨਹੀਂ ਹੈਗਾ।
ਹਾਂ ਏਨਾ ਕੋਈ ਉਹ ਨੀ ਹਾਂ ਹੈਗਾ ਠੀਕ ਹੈਗਾ ਬਸ।
ਕੀ ਕਹਿਏ ਖਾ ਲੈਂਦੇ ਬੇਟਾ ਤਾਂ ਮੇਰਾ ਨੋਨ ਵੈੱਜ ਬਰਿਆਨੀ ਪਰ। ਮੈਂ ਘਰ ਨਹੀਂਬਣਾਂਦੀ ਉਹ ਬਾਹਰ ਹੀ ਖਾ ਆਂਦਾ ਉਹ ਪਾਪਾ ਨਾਲ। ਹਾਂ ਨਹੀਂ ਬ ਮੈਨੂੰ ਨੋਨ ਵੈਜ ਬਣਾਣੀ ਬਣਾ ਤੇ ਲੈਂਦੇ ਨੇ ਤੇ ਪਾਪਾ ਹੀ ਬਣਾਂਦੇ ਨੇ ਕਈ ਵਾਰੀ ਘਰੇ। ਮੈਨੂੰ ਥੋੜਾ ਉਹ ਹੋ ਜਾਂਦਾ। ਮੈਂ ਖਾਂਦੀ ਨਈ ਨਾ ਕਿਉਕਿ
ਹਾਂ। ਖਾਂਦੀ ਤੇ ਮੈਂ ਵੀ ਨੀ ਪਰ ਹੁਣ ਜਿੱਥੇ ਮੇਰਾ ਵਿਆਹ ਹੋਇਆ ਨਾ। ਇੱਥੇ ਖਾਂਦੇ ਨੇ।
ਆਹ ਨਹੀਂ ਸਹੀ ਗੱਲ ਬਣਾਣਾ ਪੈਂਦਾ ਹੈ। ਪਹਿਲੇ ਤਾਂ ਬਣਾ ਲੈਂਦੀ ਸੀ ਮੈਂ ਵੀ। ਹੁਣ ਬੇਟੀ ਵੀ ਨੀ। ਖਾਂਦੀ ਹੈ ਗੀ ਮੈਂ ਵੀ ਨੀ ਖਾਂਦੀ ਫੇਰ ਮੈ ਏ ਦੈ ਪਾਪਾ ਨੂੰ ਕੈਂਦੀ ਹਾਂ। ਤੁਸੀਂ ਦੋਨੋ ਜਣੇ ਬਾਹਰੋਂ ਖਾ ਆਇਆ ਕਰੋ।
ਹਾਂ ਠੀਕ ਏ ਇੱਕ ਦੋ ਬੰਦੇਿਆਂ ਲ ਈ ਹੀ ਹੁੰਦਾ ਬੰਦਾ ਫਿਰ ਬਣਾਏ ਤੇ ਬਾਰੋਂ ਹੀ
ਜੋ ਗੈਸਟ ਆ ਜਾਣ ਖਾਣ ਵਾਲੇ ਹੁੰਦੇ ਫੇਰ ਤੇ ਘਰ ਹੀ ਬਣਾਣਾ।
ਹਾਂ ਆਹੋ ਜੇ ਜਾਦਾ ਕੁਆਂਟਿਟੀ 'ਚ ਬਣਾਣਾ ਫੇਰ ਘਰ ਹੀ ਠੀਕ ਰੈਂਦਾ ਹੈਗਾ।
ਹਾਂ ਫੇਰ ਨਹੀਂ ਤੇ ਬਾਹਰ ਹੀ ਮੈਂ ਕਹਨੀ ਖਾ ਆਓ। ਕਹਿੰਦੇ ਸੀ ਨੋਨ ਵੈਜ ਬਰਿਆਨੀ ਵੀ ਬਣਾ ਕੇ ਦੇ ਘਰ। ਮੈਂ ਯੂ ਟਯੂਬ ਤੇ ਦੇਖਿਆ ਸੀ। ਉਹ ਉਹਦੇ ਇਚ ਤਾਂ ਬੋਨਲੈਸ ਉਹ ਚਾਈਦਾ ਹਨਾ।
ਅੱਛਾ ਬੋਨਲੈਸ ਹਾਂ ਵੈਸੇ ਉਹ ਤੇ ਚਲੋ ਬੋਨ ਵਾਲਾ ਵੀ ਹੋ ਜਾਂਦਾ ਹੈ। ਮੈਂ ਕਈ ਵਾਰ ਜਿਹੜੀ ਬਣਾਣੀ ਆਂ ਬੋਨਵਾਲਾ ਈ ਚਿਕਨ ਹੁੰਦਾ ਐ। ਹਾਂ, ਉਹਦੀ ਵੀ ਹੈ ਸੇਮ ਈ ਰੈਸਪੀ ਐ।
ਅੱਛਾ, ਅੱਛਾ ਜੀ।
ਟਰਾਈ ਪਾਸ ਉਹਦੇ ਇਚ ਸਬਜ਼ੀਆਂ ਦੇ ਪਰ ਉਹਦੇ ਚ ਬਸ ਉਹਵੇ ਸਵਾ ਘੰਟਾ ਫੈਰ ਨਾ ਮਤਲਬ ਚਾਵਲਾਂ ਨੂੰ ਜਿਸ ਤਰਾਂ ਦੇਣਾ ਪੈਂਦਾ ਦਮ ਸੇਕ ਤੇ। ਚੱਲਦਾ ਕਿਉਂਕਿ ਚਿਕਨ ਨੂੰ ਤੇ ਟਾਈਮ ਲੱਗੇਗਾ ਨਾ ਗਲਦੇ ਹੋਏ। ਮਸਾਲੇ ਚ ਈ ਉਹ ਗੱਲੇ ਵੈਸੇ ਊਪਰੋ ਉਹਦੇ ਚ ਬਸ ਸਾ ਐ ਕਿ ਚਿਕਨ ਚ ਫਿਰ ਮਸਾਲੇ ਦਾ ਇੰਨਾ ਟੇਸਟ ਨੀਂ ਆਂਦਾ। ਜਿਸ ਤਰਾਂ ਤੁਸੀਂ ਇਹ ਜਿਹੜਾ ਮਸਾਲਾ ਬਣਾਇਆ। ਪਿਆਜ ਟਮਾਟਰ ਧਨੀਏ ਪੁਦੀਨੇ ਦਾ ਉਹ ਜੇ ਚਿਕਨ ਉਹਦੇ ਵਿੱਚ ਪੱਕਦਾ ਓ ਨਾ। ਫੇਰ ਉਹਦੇ ਚ ਬਸ ਉਹਦਾ ਫਲੇਵਰ ਆਂਦਾ ਐ। ਬਸ ਐ ਵੇ ਆਹ ਪਰ ਲੰਬਾ ਬੜਾ ਪ੍ਰੋਸੀਜਰ ਹੋ ਜਾਂਦਾ। ਵੈਸੇ ਉਹ ਮੈਂ ਦੱਸਾਂ। ਮੈਂ ਬਣਾਈ ਲੰਬਾ ਬੜਾ ਪ੍ਰੋਸੀਜਰ ਹੋ ਜਾਂਦਾ। ਤੇ ਫੈਰ ਬੰਦਾ ਸੋਚਦਾ ਥੋੜਾ ਬਈ ਜਲਦੀ ਕੰਮ ਕਰੋ।
ਹਾਂਜੀ, ਹਾਂ ਇਹ ਤੇ ਹੈ, ਇਹ ਤੇ ਹੈ ਈ ਏ। ਚਲੋ ਦੇਖਾਂਗੇ ਵੈਜ ਬਿਰਯਾਨੀਸ ਵਧੀਆ ਇਹ ਬਣਾਵਾ ਕੇ ਖਵਾਓ ਬੱਚਿਆਂ ਨੂੰ ਖਵਾਵਾਂਗੇ। ਜਿੱਦ ਕਰਨ ਲੱਗ ਜਾ ਏਨਾ ਨੇ ਕਦੀ ਕੁਛ ਖਾਣਾ, ਕਦੀ ਕੁੱਝ ਖਾਣਾ।
ਆ ਛੁੱਟੀਆਂ ਹੈਗੀਆਂ ਬਸ ਇਹ ਬੱਚਿਆਂ ਦੀ ਡਿਮਾਂਡਾਂ ਹੀ ਕਦੇ ਕੁਛ
ਹਾਂ, ਮਰਜ਼ੀ ਨਾਲ ਉੱਠਦੇ ਨੇ ਟਾਈਮ ਨ੍ਹੀਂ ਕੋਈ ਸੌਣ ਦਾ, ਕੋਈ ਖਾਣ ਦਾ, ਕੋਈ ਪੀਣ ਦਾ।
ਆਹੋ।
ਲੇਟ ਉੱਠਣਾ ਸਵੇਰੇ, ਆਪਣਾ ਵੀ ਸਿਸਟਮ ਹਿਲ ਜਾਂਦਾ। ਰੂਟੀਨ ਜਿਹੜਾ ਹੈਗਾ ਸਪਡਾ ਡੇਲੀ ਦਾ ਛੁ ਛੁਟੀਆਂ ਚ ਸਾਡੇ ਵੀ ਸਿਸ ਸਾਰੇ ਰੂਟੀਨ ਉਹ ਹੋ ਜਾਂਦੇ ਨੇ।
ਹੋ ਚੱਲ ਹਂ, ਬਸ ਅੱਗੇ ਹੁਣ ਛੁੱਟੀਆਂ ਵੀ ਖਤਮ ਹੋਣ ਵਾਲੀ
ਹਾਂਜੀ, ਬਸ ਰਹਿ ਗਏ, ਤਿੰਨ-ਚਾਰ ਦਿਨ ਰਹਿ ਗਏ ਨੇ। ਦੋ ਨੂੰ ਖੁੱਲਣੇ ਨੇ ਸਾਡੇ ਮੇਰੇ ਬੇਟੇ ਦੇ ਤੇ।
ਅੱਛਾ ਆਹ ਮੇਰੀ ਬੇਟੀ ਦੇ ਪਤਾ ਨ੍ਹੀਂ ਚਾਰ ਨੂੰ ਖੁੱਲਨੇ ਹੈਗੇ।
ਹਾਂਜੀ ਇਹਦੇ ਦੋ ਨੂੰ ਕਹਿ ਰਹੇ ਸੀ, ਦੋ ਤੱਕ ਇੱਕ ਤੱਕ ਈ ਸੀ ਦੋ ਤੋਂ ਸਕੂਲ ਲੱਗ ਜਾਣੇ। ਤਾਂ ਈ ਮੈਂ ਕਿਹਾ, ਵਾਪਸੀ ਕਰੋ ਤਿਆਰੀ ਘਰ ਜਾਣ ਦੀ।
ਜਾ ਕੇ ਵੀ ਥੋੜਾ ਸੰਭਾਲੋ। ਭੂਲੋਗੇ।
ਬੜਾ ਜੀ, ਦਸ ਦਿਨ ਹੋ ਜਾਂਦਾ ਬੜਾ ਗਾਹ ਪੈ ਜਾਂਦਾ ਪਿੱਛੋਂ। ਬੰਦ ਤੇ ਵੈਸੇ ਉਹ ਇੱਕ-ਦੋ ਦਿਨ ਤੇ ਉਹਨੂੰ ਸਮੇਟਦੇ ਲੱਗ ਜਾਣਗੇ।
ਹਾਂ ਤੇ ਤੁਹਾਡੇ ਹਸਬੈਂਡ ਫੇਰ ਕਿੱਥੋਂ ਪਿੱਛੋਂ ਰੋਟੀ ਖਾਂਦੇ? ਤੁਹਾਡੇ ਮਦਰ ਇਨ ਲਾ ਤੇ ਹੈ ਨੀ।
ਬਸ ਬਣਾ ਲੈਂਦੇ ਨੇ ਜਿਵੇਂ ਅੰਡੇ ਦੀ ਭੁਰਜੀ ਬਣਾ ਲਈ। ਕਈ ਵਾਰ ਬ੍ਰੈਡ ਵਗੈਰਾ ਖਾ ਜਾਂਦੇ ਨੇ, ਬਰੈਡ ਜੈਮ। ਨਈਂ ਤੇ ਹਾਂ ਬਾਹਰੋਂ ਵੀ ਖਾ ਲੈਂਦੇ ਹੈਗੇ ਨੇ, ਇਹ ਤੇ ਢਾਬਾ ਕੋਲੀ ਏਗਾ ਉੱਥੋਂ ਖਾ ਲੈਂਦੇ ਨੇ।
ਚਲੋ ਆਹ ਠੀਕ ਏ ਸਾਲ ਬਾਅਦ ਜਾਣਾ ਹੁੰਦਾ।
ਹਾਂਜੀ ਹਾਂ, ਬਾਹਰ ਦਾ ਵੀ ਥੋੜਾ ਘੱਟ ਈ ਖਾ ਕੇ ਖੁਸ਼ ਹੁੰਦੇ ਨੇ ਨਾ। ਮਸਾਲੇ ਆਲੀ ਚੀਜ਼ਾਂ ਜਿਆਦਾ ਡਾਇਜਸਟ ਨ੍ਹੀਂ ਹੁੰਦੀਆਂ।
ਓ ਤੇ ਹੈਗਾ, ਅਜ-ਕਲ।
ਚੱਲ ਜਾਂਦਾ ਰੋਜ਼ ਦਾ ਨੀ ਫਿਰ ਹੁੰਦਾ, ਔਖਾ ਹੋ ਜਾਂਦਾ। ਹਾਂ ਤੇ ਫਿਰ ਇਸ ਕਰਕੇ ਮੈਂ ਕਿਹਾ ਚਲੋ ਕੱਲ ਆ ਜਾਓ ਸਵੇਰੇ, ਕਹਿੰਦੇ ਸਵੇਰੇ ਅੱਛਾ ਰਾਤ ਨੂੰ ਆਣਗੇ। ਸਵੇਰੇ-ਸਵੇਰੇ ਨਿਕਲ ਜਾਂਗੇ ਮੈਂ ਕਿਹਾ ਚਲੋ ਤੁਸੀਂ ਨ੍ਹੀਂ ਆਏ ਛੁੱਟੀਆਂ ਇਚ?
ਮੈਂ ਬਸ ਕੱਲ ਪਰਸੋਂ ਇਹਦਾ ਹੀ ਸੋਚ ਰਹੀ ਹਾਂ ਜਾਣ ਦਾ ਹੀ, ਪਹਿਲੇ ਉਹੀ ਮੈਂ ਦੱਸਿਆ। ਸ੍ਰੀਨਗਰ ਦਾ ਬੰਦੇ ਬੰਦੇ ਜਾਣਾ ਨਹੀਂ ਉਸ ਚ ਮੈਂ ਲਟਕੀ ਪਈ ਹਾਂ। ਜਾਣਾ ਕਿ ਨਹੀਂ ਜਾਣਾ ਬਸ ਫਿਰ ਹੁਣ ਕੱਲ ਮੈਂ ਚਲੇ ਹੀ ਜਾਣਾ ਫਾਈਨਲੀ।
ਅੱਛਾ ਅੱਛਾ ਅੱਛਾ ਚਲ। ਹਾਂਜੀ ਹਾਂ ਰਹਿ ਕੇੜੀ ਗਈਆਂ ਛੋਟੀਆਂ ਹੁਣ ਹਫਤਾ ਹੀ ਮੰਨ ਕੇ ਚਲੋ ਹਫ। ਪਤਾ ਹੀ ਰਹਿ ਗਈ ਆ ਬਸ ਚਲੋ ਇਨੇ ਚ ਮਿਲਣਾ ਗਲਣਾ ਹੋ ਜਾਂਦਾ।
ਹ ਉਹ ਤੇ ਹੈ ਹੀ ਹੈ ਭੈਣ ਵੀ ਆਈ ਹੋਈ ਨਾ ਮੇਰੀ ਵੱਡੀ ਵੱਡੀ ਭੈਣ ਆਈ। ਹੋਈ ਮੈਂ ਕਿਹਾ ਚਲੋ ਫਿਰ ਉੱਥੇ ਹੀ ਮੀਂਲ ਲੋ ਜਾਂਦਾ।
ਹਾਂਜੀ ਇਹ ਵੀ ਹੈ ਚਲੋ ਵਧੀਆ ਗੱਲ ਹੈ, ਤਾਂ ਹੀ ਆਂਟੀ ਪੁ। ਪੁਛ ਰਹੇ ਸੀ ਉਹਦੀ ਫਰੈਂਡ ਏ ਮੈਂ ਕਿਹਾ ਹਾਂਜੀ। ਕਹਿੰਦੇ ਮੇਰੀ ਗੱਲ ਕਰਾ ਉਹ ਮੈਨੂੰ ਕਹਿੰਦੇ ਤੈਨੂੰ ਜਾਣ। ਮੈਂ ਕਿਹਾ ਹੁਣ ਮੈਨੂੰ ਤਾਂ ਪਤਾ ਨੀ ਬਾਏ ਫੇਸ ਮਿਲੇ ਬੰਦਾ।
ਤਾਂ ਹੀ ਪਤਾ ਲੱਗੇ ਉਹ ਹੀ। ਤੁਹਾਨੂੰ ਕਿਹਾ ਨੀ ਜਿਸ ਤਰ੍ਹਾਂ ਮੈਂ ਕਿਹਾ ਹੋ ਸਕਦਾ ਜਾਂਣਦੇ ਹੋ ਪਰ ਵੈਸੇ ਨੀ ਪਤਾ ਨਾਮ ਤਾਂ ਹੁਣ ਤੁਸੀਂ ਮੈਂ ਵੀ ਨੀ ਹ। ਮਤਲਬ ਜਾਣਦੀ ਵੈਸੇ ਹੋ ਸਕਦਾ ਤੁਹਾਨੂੰ ਦੇਖ। ਖਾਂਗੇ ਤੇ ਫਿਰ ਹੋ ਸਕਦਾ।
ਹਾਂ ਇਹ ਤੇ। ਇਹ ਤੇ ਹੈ ਹੀ। ਬਏ ਫੇਸ ਵੇਖ ਕੇ ਪਤਾ ਲੱਗੇ ਹੈਂ ਤੂੰ, ਮੈਂ ਤ। ਤੈਨੂੰ ਜਾਣਦੀ ਹੈ।
ਆਹੋ।
ਇਹ ਹੋ ਜਾਂਦਾ ਹੈ। ਕੋਈ ਨੀ, ਚਲੋ ਮਿਲਦੇ ਹਾਂ ਫਿਰ ਕੋਸ਼ਿਸ਼ ਕਰਾਂਗੇ ਠੀਕ ਹੈ ਜੀ, ਓਕੇ। ਓਕੇ ਜੀ। ਬਾਏ।